ਹੈਲੋ ਹਾਂਜੀ ਸਤਿ ਸ਼੍ਰੀ
ਸਤਿ ਸ੍ਰੀ ਅਕਾਲ ਜੀ, ਹੋਰ ਕੀ ਹਾਲ। ਮੈਂ
ਠੀਕ ਹੈ ਤੁਸੀਂ ਸੁਣਾਓ।
ਬੱਸ ਵਧੀਆ ਹੋਰ ਕੀ ਕਰਦੇ ਪੈ ਸੀ, ਬਸ ਬੈਠੇ ਹੋਏ ਸੀ ਮੈਂ ਕਿਆ ਫੋਨ ਕਰਾਂ ਤੁਹਾਨੂੰ।
ਅੱਛਾ ਬੜਾ ਵਧੀਆ ਕੀਤਾ ਏ, ਮੈਂ ਵੀ ਇਹੀ ਸੋਚਦੀ ਪਈ ਸੀ ਮੈਂ ਕਿਹਾ ਕਰ
ਹਮ ਹਮ ਹ ਹਾਂਜੀ ਹੋਰ ਕੀ ਕਰਦੇ ਪਏ ਸੀ
ਮੈਂ ਬਸ ਕੁਛ ਨੀ ਆ ਸਵੇਰੇ ਜਾਣਾ ਹੈ ਮੁੰਡੇ ਨੇ ਤੇ ਮੈਂ ਕਿਹਾ ਚੱਲ ਕੱਪੜੇ ਪ੍ਰੈਸ ਕਰ ਦੇਵਾਂ ਤੂੰ ਸਵੇਰੇ ਲੈ ਕੇ ਜਾਣੇ ਨੇ ਤੇ ਮੈਂ ਕਿਹਾ ਗਰਮੀ ਇੰਨੀ ਸੀ ਮੇਰਾ ਦਿਲ ਨੀ ਕਰਦਾ ਪਿਆ ਕ ਕੱਪੜੇ ਪ੍ਰੈਸ ਕਰਨ ਤੇ ਪਰ ਹ ਨੇ ਜਾਣਾ ਵੀ ਹੈ ਜ਼ਰੂਰੀ ਨੇ ਮੈਂ ਤੇ ਏਸੀ ਚਲਾ ਕੇ ਬਹਿ ਗਈਆਂ ਮੈਂ ਕਿਹਾ ਮੈਨੂੰ ਕੀ ਆਉਂਦਾ ਆਏ ਬਿੱਲ ਪਿਆ ਮੈਂ ਏਸੀ ਚ ਏਸੀ ਚ ਲਾ ਕੇ ਕੱਪੜੇ ਪ੍ਰੈਸ
ਹਰੇ ਮੈਂ ਤੇ ਕਰ ਲੈਦੀ ਹਾਂ ਮੈਂ ਤੇ ਏਸੀ ਚ ਹੀ ਕਰਨੀ ਆ ਉਵੇਂ ਕਰਨ ਦਾ ਤੇ ਹੁਣ ਹੈਗਾ ਹੀ ਨਹੀਂੀ ਇੰਨਾ ਉਹ ਚਛਡਦਾ ਹੈ ਹਮ ਹਾਂ ਬਹੁਤ ਛੇਕ ਲੱਗਦਾ ਹੈ ਧੁੱਪ ਹਾਂ
ਇਹਦੇ ਪਾਪਾ ਬੋਲਦੇ ਨੇ ਕਈ ਵਾਰੀ ਦੋਨੋ ਚੀਜ਼ਾਂ ਨਾ ਚਲਾਓ ਪਰ ਕਿੱਥੇ ਹੁੰਦਾ ਅਸੀਂ ਸਭ ਕੰਮ ਕਰਨੇ ਪੈਂਦੇ ਨੇ
ਹਾਂ ਸਭ ਚੱਲਦਾ ਸਾਡੇ ਤੇ ਸਾਡੇ ਨ ਹੈਗਾ ਐਵੇਂ ਦਾ ਕੁਛ ਵੀ ਸਾਡੇ ਤੇ ਇਕੱਠਾ ਸਭ ਕੁਛ ਚੱਲਦਾ ਹੈ ਮੋਟਰ ਕੀ ਓਵਨ ਕੀ ਫੈ ਕਿ ਜੋ ਮਰਜ਼ੀ ਚਲਾਓ
ਤੁਹਾਡਾ ਉਹ ਫੇਿਰ ਲੋੜ ਉਹ ਤੋਂਸੀਂ ਕਰਵਾਇਆ ਤਾਂ ਉਹਨਾਂ ਨਾ ਮੀਟਰ ਦੂਜਾ
ਹਾਂ ਚਾਟਾ ਮੀਟ
ਮੀਟਰ ਵੱਡਾ ਹੋਏਗਾ ਨਾ ਤੁਹਾਡਾ ਸਾਡਾ ਮੀਟਰ ਵੱਡਾ ਨ ਨਾ ਹੈਗਾ ਵਡਾ ਜ਼ਿਆਦਾ ਵ ਜ਼ਿਆਦਾ ਵੱਡਾ ਨੀ ਨਾ ਹੈਗਾ ਮੀਟਰ ਜਿੰਨਾ ਲੋਡ ਮਤਲਬ ਹਾਂ ਲੋੜ ਦੇ ਹਿਸਾਬ ਨਾਲ ਮੀਟਰ ਹੁੰਦਾ ਹੈ ਨਾ ਹਾਂ ਤਾਂ ਕਰਕੇ ਥੋੜਾ ਧਿਆਨ ਰੱਖਣਾ ਪੈਂਦਾ ਸਾਨੂੰ ਤੇ
ਮੈਂ ਵੀ ਬਸ ਬੈਠੀ ਹੋਈ ਸੀ ਮੈਂ ਕਿਹਾ ਚੱਲ ਫੋਨ ਕਰਾਂ ਤੁਸੀਂ ਤੇ ਕਰਨਾ ਨੀ ਹੁੰਦਾ ਨਾ ਤੇ ਉਹ ਘਰ
ਨਹੀਂ ਨਹੀਂ ਐਸੀ ਤਾਂ ਕੋਈ ਗੱਲ ਨਹੀਂੀ ਹੈਗੀ ਗਰਮੀ ਕਰਕੇ ਨਹੀਂੀ ਨਿਕਲਿਆ ਜਾਂਦਾ
ਹਾਂ ਗਰਮੀ ਤੇ ਗਰਮੀ ਤੇ ਬਹੁਤ ਹੋ ਗਈ ਹੈ ਬਹੁਤ ਜ਼ਿਆਦਾ ਪਤਾ ਨੀ ਕੀ ਕਹਿੰਦੀ ਪਈ ਹੈ ਗਰਮੀ
ਹਜੀ ਅਮੀ ਹੀ ਹੈ ਗਰਮੀ ਦਾ ਇਹ ਤੇ ਦੋ ਮਹੀਨੇ ਇਹ ਗੁਰਪ੍ਰਬ ਕਰਕੇ ਨਾ ਗੁਰਪ੍ਰਬ ਵਾਲਾ ਮਹੀਨਾ ਮੈਂ ਨਾ ਇਹ ਮਹੀਨੇ ਹੁੰਦੀ ਬੜੀ ਗਰਮੀ
ਹਾਂ
ਗੁਰਪ੍ਰਬ ਤੱਕ ਤੇ ਬੜੀ ਗਰਮੀ ਰਹਿੰਦੀ ਤਸ
ਹਾਂ
ਪਾਸੋ ਪੀਵੋ ਕੱਚੀ ਲੱਸੀ ਪੀ ਪੀ ਪੀਣੀ ਚਾਹੀਦੀ ਹੈ
ਤੀਰਾ ਨਿੰਬੂ ਪਾਣੀ
ਹਾਂ ਇਹ ਬੱਚਿਆਂ ਨੂੰ ਵੀ ਬਣਾ ਕੇ ਦੋ ਹਰ ਟਾਈਮ ਬੱਚਿਆਂ ਵਾਸਤੇ ਰੱਖੋ ਬਾਹਰੋਂ ਆਉਣ ਬ
ਹਮ ਹਾਂ ਸਾਡੇ ਵੀ ਇੱਥੇ ਸਾਡੇ ਗੋਦ ਗਤੀ ਦਾ ਵੀ ਦੋ ਤਿੰਨ ਟਾਈਮ ਬਣਦਾ ਪਿਆ ਨਿੰਬੂ ਪਾਣੀ ਵੀ ਦੋ ਟਾਈਮ ਬਣਦਾ ਉਹ ਪੀ ਪੀ ਕੇ ਨਾ ਪੇਟ ਭਰਿਆ ਹੋਇਆ ਖਾਣ ਖਾਇਆ ਵੀ ਨੀ ਜਾਂਦਾ ਕੁਛ
ਹਾਂ ਉਹ ਤੇ ਹੈ ਹੀ ਹੈ ਪਾਣੀ ਨਾਲ ਸਟੇਟਫ ਰ ਜਾਂਦਾ ਫੇਿਰ ਭੁੱਖ ਨੀ ਲੱਗਦੀ ਹੈਗੀ ਚਾਵਲ ਜਰਾ ਮਸ ਖਾ ਲੋ ਖਾ ਲੋ ਰੋਟੀ ਖਾਣ
ਹਾਂ ਰੋਟੀ ਮੈਂ ਆਪ ਆਜ ਚਾਵਲ ਹੀ ਖਾਏ ਨੇ ਬਰਿਆਨੀ ਬਣਾਈ ਸੀ ਮੈਂ
ਅੱਛਾ ਕਿਹੜੀ ਬਰਿਆਨੀ
ਇਹ ਵੈਜ ਵੈਜ ਹੀ ਬਣਾਉਾਨਦੀ ਹਾਂ
ਅੱਛਾ ਕਿਵੇਂ ਬਣਾਉਂਦੇ ਹੋ ਬ੍ਰੈਜ ਵੈਜ ਬਿਰਿਆਨੀ ਕਿਵੇ ਬਣਾਉਂਦੇ ਹੋ
ਬਣਾਈ ਦੇ ਹੁੰਦੇ ਨੇ ਉਵੇਂ ਸਬਜ਼ੀਆਂ ਸੁਬਜ਼ੀਆਂ ਪਾ ਕੇ ਸਾਰੀ ਜਿੰਨੀ ਘਰ ਸਬਜ਼ੀਆਂ ਪਈਆਂ ਹੁੰਦੀਆਂ। ਤੂੰ ਵੀ ਬਣਾ ਲੈਂਦੀ ਹ ਹਾਂ। ਹੋਰ ਗਰਮੀ ਚ ਖੜਾ ਕਿੱਥੇ ਹੋਇਆ ਤ ਅ ਇਹਨੀ ਗਰਮੀ ਚ ਰਸੋਈ ਚ ਖੜਾ ਹੀ ਨਹੀਂ ਹੋਇਆ ਜਾਂਦਾ।
ਸਾਡੇ ਬੱਚੇ ਉਹ ਜ਼ਿਆਦਾ ਪਸੰਦ ਕਰਦੇ ਨੇ
ਅੱਛਾ ਫਰਾਈਡ ਰਾਈਸ ਬਣਾਉਦੇ ਹੋ। ਹਾਂ ਬੱਚੇ ਤੇ ਉਹੀ ਖਾਂਦੇ ਨੇ ਫਰਾਈਡ ਰਾਈਸ ਮੈਂ ਆਪ ਇਹਹੀ ਬਣਾ ਕੇ ਦਿੰਦੀ ਹ ਫਰਾਈਡ ਰਾਈਸ ਉਹ ਫਿਰ ਵੈਸੇ ਨਹੀਂ ਬਣਦੇ ਨਾ,
ਪਟੀ ਚੀਜ਼ਾਂ ਖਾ ਕੇ ਅੱਜ ਕੱਲ੍ਹ ਬੱਚੇ ਖੁਸ਼ ਨੇ। ਸੋਸ ਸੋਸ ਵਾਲੀ ਚੀਜ਼ ਜਿਹੜੀ ਹੋਏਗੀ ਨਾ ਉਹ ਬੱਚਿਆਂ ਨੂੰ ਬੜੀ ਪਸੰਦ ਆਉਂਦੀ ਹੈ।
ਹਮ ਸਾਰੀ ਚੀਜ਼ਾਂ ਹੀ ਸੋਸ
ਹਾਂ ਹਾਂ ਤੇ ਬਸ ਹੁਣ ਬੱਚੇ ਕਹਿੰਦੇ ਪਏ ਨੇ ਗਰਮੀ ਛੁੱਟੀਆਂ ਪੈ ਗਈਆਂ, ਨਾਨੀ ਘਰ ਲੈ ਕੇ ਚਲੋ ਨਾਨੀ ਘਰ
ਹਾਂ ਮੈਂ ਵੀ ਹਾਂ ਮੈਂ ਵੀ ਸੀਟਾਂ ਬੁੱਕ ਕਰਾਈਆਂ ਸੀ ਹੋਈ ਨੀ ਪਾਈਆਂ। ਨਾ ਹੋਈਆਂ ਹੀ ਕਿੱਥੇ ਨੇ।
ਸੀਟ ਤੇ ਹੈ ਹੀ ਨੀ ਗੱਡੀਆਂ ਚ ਮੈਂ ਤੇ ਆਪ ਬੜੀ ਪਰੇਸ਼ਾਨ ਆ, ਤਿੰਨ ਦਿਨ ਹੋਗੇ ਨੇ, ਰੋਜ਼ ਜਾਂਦੇ ਪਏ ਨੇ।
ਅਰੇ ਅਸੀਂ ਤੇ ਹਫ਼ਤੇ ਤੋਂ ਵੇਖਦੇ ਪਏ ਹਾਂ। ਨਹੀਂ ਹੈਗੀਆਂ।
ਤੇ ਕਿਸ ਤਰ੍ਹਾਂ ਜਾਣਾ ਪਏਗਾ ਫੇਰ ਸਾਨੂੰ ਐਤਕੀ ਬੜੀ ਦਿੱਕਤ ਹੋ ਗਈ ਹੈ, ਐਤਕੀ ਅਸੀਂ ਪਹਿਲੇ ਕਰਾਈਆਂ ਨੀ, ਤੇ ਹੁਣ ਸੀਟ ਨੀ ਹਾਂ ਛੁੱਟੀਆਂ ਸਾਨੂੰ ਬੱਚਿਆਂ ਨੂੰ ਪੈ ਗਈਆ ਨੇ ਤਿੰਨ ਚਾਰ ਦਿਨ ਹੋ ਗਏ ਨੇ, ਮੈਂ ਕਿਹਾ ਚੱਲ ਹੁਣ ਕੋਈ ਨੀ ਮੈਂ ਸਵਰ ਕਰੋ ਹਫ਼ਤਾ ਕੋਈ ਗੱਲ ਨਹੀਂ ਚੱਲ ਜਾਂਗੇ, ਉਹ ਉਹੀ ਗੱਲ ਹੋਈ ਉਹ ਹੁਣ ਸੀਟਾਂ ਹੀ ਨਹੀਂ ਹੁੰਦੀ
ਮਿਲ ਜਾਂਦੀ ਆ ਅੱਗੋਂ ਦੇਤੇ ਫੇਰ ਹੋ ਬਿਲਕੁਲ ਹੀ ਨਹੀਂ ਮਿਲਦੀਆਂ
ਹਾਂ ਹੁਣ ਫੇਰ ਜਾਣ ਦੀ ਤੇ ਬੜੀ ਸਮੱਸਿਆ ਬੱਚੇ ਤੇ ਇੱਕ ਦਿਨ ਕਹਿੰਦੇ ਜਾਣਾ ਹੀ ਜਾਣਾ ਹੈ ਜਾਣਾ ਹੀ ਜਾਣਾ ਹੈ, ਕੈਬ ਦੇਖੋ ਤੁਸੀਂ ਕੋਈ ਜੇ ਦੇਖੋ ਕੋਈ ਕੈਬ
ਕੀ ਕੀ ਕੈਬ ਤੇ ਹਾਂ ਕੈਬ ਤੇ ਕੈਬ ਹੀ ਦੇਖ ਲੈਂਦੇ ਹਾਂ ਕੈਬ ਤੇ ਹੀ
ਹਾਂ ਮੈਂ ਵੀ ਇਹੀ ਕਹਿੰਦੀ ਪਈ ਕੈਬ ਦੇ ਦੇਖੋ ਜੇ ਕੋਈ ਹੁੰਦੀ ਹੈ ਤੇ ਕੈਬ ਕਰ ਲੈਂਦੇ ਹਾਂ
ਮੈਂ ਤੇ ਹਾਂ ਮੈਂ ਤੇ ਫੋਨ ਵੀ ਤਾਂ ਹੀ ਕੀਤਾ ਸੀ ਤੁਹਾਨੂੰ ਕੀ ਚੱਲ ਤੁਹਾਨੂੰ ਪੁੱਛ ੱਛਾ ਤੁਸੀਂ ਜਾਣਾ ਹੈ ਤਾਂ ਇਕੱਠੇ ਚੱਲਦੇ ਹ ਔਰ ਕੈਬ ਅ ਜਾਣਾ ਪੈਣਾ ਹੈ ਟ੍ਰੇਨਾਂ ਵਿਚ ਤੇ ਸੀਟਾਂ ਹੀ ਨਹੀਂੀ ਹੈਗੀਆਂ
ਕੱਲ ਤੇ ਨੀ ਮੈਨੂੰ ਸਾਨੂੰ ਇਹਨਾਂ ਨੇ ਦੇਖੀ ਸੀ ਕੈਬ ਵੀ ਦੇਖੀ ਕਿ ਉਬਰ ਵੀ ਕੋਈ ਨੀ ਮਿਲਦੀ ਪਈ ਕੱਲ ਵੀ ਨੀ ਸਾਨੂੰ ਤੇ ਮਿਲੀ ਕੋਈ ਹਾਂ ਤੁਸੀਂ ਟਰਾਈ ਕਰਕੇ
ਮੈਂ ਟਰਾਾਈ ਕਰਾਂਗੀ ਮੈਂ ਟਰਾਈ ਕਰਾਂਗੀ ਦੇਖ ਰੱਖਣੀ ਹ ਮੈਂ ਪਿਛਲੀ ਵਾਰ ਤੇ ਮਿਲ ਗਈ ਸੀ ਮੈਂ ਗਈ ਹਾਂ ਕੈਪ ਚ ਹਾਂ
ਤੇ ਦੇਖੋ ਫੇਰ ਜੇ ਤੁਹਾਨੂੰ ਕੋਈ ਹੋ ਸਕਦਾ ਸਾਨੂੰ ਨਾ
ਹਾਂ ਮੈਂ ਤੇ ਹਫ਼ਤੇ ਤੋਂ ਅ ਸੀ ਟ ਬੁੱਕ ਕਰਾਉਣ ਦੀ ਸੋਚਦੀ
ਨਹੀਂ ਆਉਂਦੀਆਂ ਵੀਆ ਭੈਣ ਜੀ ਬੜਾ ਰਸ਼ ਹੋ ਗਿਆ ਗੱਡੀਆਂ ਚ ਏਸੀ ਏਸੀ ਚ ਜਾਂਦੇ ਅਸੀਂ ਏਸੀ ਚ ਵੀ ਨਹੀਂੀ ਹੈਗੀ
ਨਾ ਕਿਸੇ ਚ ਵੀ ਨਹੀਂੀ ਹੈਗੀਆਂ ਕਿਸੇ ਵਿੱਚ ਵੀ ਨਾ ਨਾ ਨਾ ਨਾ ਉਹ ਮੈਨੂੰ ਤੇ ਬੜਾ ਬੜੀ ਘਬਰਾਹਟ ਜਿ ਵੀ ਹੁੰਦੀ ਹੈ ਟ੍ਰੇਨ ਚ ਜਾਂਦੇ ਨਾ ਫਿਰ ਮੈਂ ਕਿਹਾ ਚੱਲ ਸਾਥ ਹੋ ਜੇਗਾ ਚੱਲ ਕੈਬ ਚ ਚਲੇ ਜਾਵਾਂਗੇ
ਹਾਂ ਤੇ ਕਹਿ ਵਿੱਚ ਦੇ ਚਲੇ ਜਾਵਾਂਗੇ ਤੁਸੀਂ ਕੈਬ ਦਾ ਪਤਾ ਕਰਵਾਓ
ਹਾਂ ਮੈਂ ਕੈਬ ਵੇਖਣੀ ਆ ਕੈਬ ਅ ਅਗਰ ਮਿਲ ਜੇ ਤੇ ਕੈਬ ਵਿੱਚ ਹੀ ਚੱਲ ਲਵਾਂਗੇ ਇਕੱਠੇ ਹੀ
ਹਾਂ ਕੱਠੇ ਈ ਆਜਾਂਗੇ ਇੱਕੋ ਸ਼ਹਿਰ ਚ, ਮੈਂ ਕਿੰਨੇ ਦਿਨ ਲਾ ਲਾਂਗੀ ਹੁਣ ਅੱਜ ਕੱਲ ਕਿੰਨੇ ਦਿਨ ਬੰਦਾ ਲਾ ਲਏਗਾ? ਦੋ ਹਫ਼ਤੇ ਲਾ ਲਏਗਾ
ਹਾਂ ਉਹ ਇਸ ਤੋਂ ਜ਼ਿਆਦਾ ਹਾਂ ਇਸ ਤੋਂ ਜ਼ਿਆਦਾ ਨੀ ਰੁਕਿਆ ਵੀ ਨੀ ਜਾਂਦਾ ਮੇਰੇ
ਫੇਰ ਕੰਮ ਬੱਚੇ ਪਿੱਛੇ ਘਰ ਫੇਰ ਧਿਆਨ ਦੇਣ
ਹਾਂ ਉਹੀ ਨਾ ਹਾਂ ਨਹੀਂ ਛੱਡਿਆ ਜਾਂਦਾ ਹੂੰ ਮੈਂ ਵੀ ਹਾਂ ਦਸ ਹਾਂ ਦੋ ਹਫ਼ਤੇ ਦਸ ਦਿਨ ਇਸ ਤੋਂ ਜ਼ਿਆਦਾ ਨੀ
ਹਾਂ ਇੰਨਾ ਹੀ ਰਿਹਾ ਜਾਂਦਾ ਹੁਣ ਫੇਰ ਹੁਣ ਪਿੱਛੇ ਆਪਣਾ ਘਰ ਵੀ ਤੇ ਵੇ
ਹਾਂ ਉਹੀ ਨਾ ਘਰ ਕੱਲਾ ਛੱਡਣ ਤੇ ਨੀ ਮਨ ਕਰਦਾ ਬਿਲਕੁਲ ਵੀ
ਡਰ ਲੱਗਦਾ ਹੈ।
ਹਾਂ ਸਾਡੇ ਤੇ ਹਾਂ ਸਾਡੇ ਤੇ ਮਹੱਲੇ ਚ ਚੋਰੀ ਵੀ ਹੁੰਦੀ ਦੀ ਪਈ ਏ ਦੋ ਦੋ ਤਿੰਨ ਹਾਂ ਦੋ ਤਿੰਨ ਚੋਰੀਆਂ ਹੋ ਗਈਆਂ ਸਾਡੀ ਨਾ ਗਲੀ ਨਾ ਖੁੱਲੀ ਹੋਈ ਹੈ। ਤੇ ਕੌਣ ਆਂਦਾ ਕੌਣ ਜਾਣ ਦਾ ਨਹੀਂ ਪਤਾ ਲੱਗਦਾ ਨਾ ਐਵੇਂ ਕੌਣ ਇੰਨਾ ਧਿਆਨ ਰੱਖ ਰਹੇ ਸਭ ਆਪਣਾ ਆਪਣਾ ਹੀ ਵੇਖ ਦੇ ਨੇ ਔਰ ਤਿੰਨੋ ਚੋਰੀਆਂ ਰਾਤ ਦੇ ਟਾਈਮ ਹੋਈਆ
ਹਾਂ ਘਰ ਕੱਲਾ ਹੋਣਾ ਫੇਰ ਤਾਂ ਹੀ ਹੋਰੀ ਚੋਰੀ।
ਵੀ ਹੈਗੇ ਸੀ ਘਰ ਚ ਵੀ ਇੱਕ ਇਹ ਇੱਕ ਇੱਕ ਇੱਕ ਖੁਲਾ ਹੋਇਆ ਸੀ ਪਤਾ ਨੀ ਕੀ ਕਹਿੰਦੇ ਪਏ ਸੀ ਅਹ ਬੁਹਾ ਹੀ ਖੁਲਾ ਹੋਇਆ ਸੀ ਅੰਦਰ ਕੋਈ ਵੀ ਨਹੀਂ ਸੀ। ਤੇ ਬਾਕੀ ਦੋ ਘਰਾਂ ਚ ਤੇ ਹੈਗੇ ਸੀ। ਤਾਂਲੇ ਤੂਲੇ ਸਭ ਲੱਗੈ ਹੋਏ ਸੀ ਸਭ ਤੋੜੇ ਹੋਏ ਸੀ।
ਦਸ ਬੜਾ ਕੰਮ ਖਰਾਬ ਏ ਤੇ।
ਹਾਂ, ਉਹਦੇ ਉਹਨਾਂ ਦੇ ਨਾ ਉੱਪਰ ਵਾਲੇ ਫਲੋਰ ਤੇ ਕੋਈ ਨੀ ਰਹਿੰਦਾ ਮਤਲਬ ਉੱਪਰ ਵਾਲੇ ਫਲੋਰ ਤੇ ਰਹਿੰਦੇ ਨੇ ਥੱਲੇ ਵਾਲੇ ਤੇ ਨੀ ਰਹਿੰਦਾ। ਕੋਈ ਵੀ
ਅੱਛਾ, ਉਹ ਤਾਂਹੀ ਫਿਰ ਉਹ ਰਾਤੀ ਫੇਿਰ ਆਪਣਾ ਬੰਦਾ ਹੋ ਜਾਂਦਾ ਨਾ।
ਹਾਂ, ਸੁੱਤੇਏ ਸੁੱਤੇ ਹੋਏ ਕੀ ਪਤਾ ਲੱਗਦਾ ਬੰਦੇ ਨੂੰ ਕੁੱਛ ਪਤਾ ਨੀ ਲੱਗਦਾ।
ਤੇ ਕੀ ਹੋ ਰਿਹਾ ਸਾਨੂੰ ਪਤਾ।
ਹੁਣ ਇਹ ਨੀ ਪਤਾ ਨਾ। ਤੇ ਉਹਨਾ ਦਾ ਸ਼ਾਇਦ ਉਹਨਾਂ ਦਾ ਰੈਂਟ ਤੇ ਹੈ ਕਿਸੇ ਦਾ? ਲੋਕ ਸ਼ਾਇਦ ਕਿੱਥੇ ਗਏ ਉਗੇ। ਕੀ ਪਤਾ ਹੁਨ ਕਿਸੇ ਤੇ ਘਰ ਦੀ? ਸਾਨੂੰ ਐਵੇਂ ਤਾਂ ਦੇਖੋ ਹੁੰਦੀਆਂ ਨੀ ਚੋਰੀਆਂ ਕੱਚੇ ਕਮ ਆਪਣੇ ਹੀ ਹੁੰਦੇ ਨੇ ਹਾਂ ਉਹੀ ਨਾ ਤਾਲੇ ਤੋੜ ਦਿੰਦੇ ਨੇ ਅੱਜ-ਕੱਲ ਪਤਾ ਨੀ। ਕਿਵੇਂ ਕਿਵੇਂ? ਇੰਨੇ ਪੱਕੇ ਤਾਲੇ ਲਾਓ। ਉਹ ਵੀ ਤੋੜਿੰ ਤੇ ਇਹਨੂੰ ਦੱਸੋ।
ਬੜਾ ਹਿਸਾਬ ਹੁੰਦਾ ਇਹਨਾਂ ਨੂੰ, ਹਾਂ ਬੜੇ ਟ੍ਰੇਨਡ ਹੁੰਦੇ ਨੇ ਟੇਡ ਟੇਟ੍ਰਡ ਹੁੰਦੇ ਨੇ ਇਹਨਾਂ ਨੂੰ ਸਾਰੀ ਚੀਜ਼ਾਂ ਦਾ ਹਿਸਾਬ ਹੁੰਦਾ ਹੈ, ਕਿਹੜਾ ਕਿ ਕੀ ਕਰਨਾ ਕਿਵੇੈਂ ਖੋਲਣਾ।
ਹਾਂ ਪਤਾ ਨੀ ਕਿਵੇਂ? ਕਿਵੇਂ ਚੋਰੀਆਂ ਕਰ ਲੈਂਦੇ ਨੇ। ਸਾਡੇ ਤੇ ਗਲੀ ਚ ਅ ਐਕਟੀਿਵਾ, ਬਾਈਕਾਂ ਵੀ ਚੋਰੀ ਹੋ ਜਾਂਦੀਆਂ ਨੋ।
ਹਾਂ ਇਹ ਤੇ ਬੜਾ ਕੰਮ ਖਰਾਬ ਫਿਰ ਕੈਮਰੇ ਕੁੂਮਰੇ ਲਵਾਓ ਤੁਸੀਂ ਆਪਣੇ ਬਾਹਰ ਫਿਰ।
ਸਾਡੇ ਤੇ ਸਾਰੀ ਜਗ੍ਹਾ ਲੱਗੇ ਹੋਏ। ਪਰ ਤੁਸੀਂ ਕੀ ਕਰਲਓਗੇ ਅਗਰ ਹਾਂ ਚੋਰੀ ਹੋ ਵੀ ਤੇ ਅਸੀਂ ਕੈਮਰਾ ਥੋੜੀ ਦੇਖ ਤੇਖ ਲੈਨੇਆ।
ਹੂੰ ਅੱਛਾ।
ਹੋਰ, ਅਗਰ ਹੋ ਵੀ ਗਈ ਚੋਰੀ ਤੇ ਕੀ ਹੋਜਏਗਾ ਚੋਰ ਥੋੜੀ ਫੜਿਆ ਜਾਣਾ ਹੈ। ਸਮਾਨ ਥੋੜ੍ਹੀ ਵਾਪਸੀ ਆ ਜਾਣਾ।
ਉਹ ਤੇ ਹੈ ਪੁਲਿਸ ਵੀ ਇੱਕ ਪੈਸੇ ਖਵਾਓ ਤੇ ਤਾਂ ਕੰਮ ਕਰਦੀ। ਆਪਣੇ ਆਪ ਤੇ ਕੋਈ ਉਵੇਂ ਨੀ ਕਰਦੀ ਕੰਮ ਪੁਲਿਸ ਵੀ। ਹੂੰ, ਤੁਸੀਂ ਆਪਣੀ ਬਾਈਕਾਂ ਅੰਦਰ ਹੀ ਰੱਖਿਆ ਕਰੋ ਜ਼ਿਆਦਾ ਦੁਪਹਿਰ
ਸੇਫ ਛੁੱਟੀ ਹੈਗੀ, ਅਸੀਂ ਤੇ ਬਹੁਤ ਧਿਆਨ ਰੱਖਣੇ ਹੈਗੇ ਆ।
ਸਾਡੇ ਤੇ ਆਪ ਤੇ ਉਹ ਦੋ ਬਾਈਕਾਂ ਉੱਠ ਗਈਆਂ ਨੇ, ਸਾਡੀਆਂ ਤੇ ਆਪ ਨਿਕਲ ਗਈਆਂ, ਸਾਡੇ ਤੇ ਕੈਮਰੇ ਚ ਵੀ ਆ ਗਿਆ ਸੀ ਚੋਰ।
ਅੱਛਾ, ਉਹੀ ਨਾ ਉਹੀ ਮੈਂ ਕਹਿੰਦੀ ਪਈ ਆਂ। ਹਾਂ।
ਉਹੀ ਤੇ ਮੈਂ ਕਿ ਹੁਨ ਟਾਈਮ ਅਸੀ ਤੇ। ਕੈਮਰਾ ਵੇਖਿਆ ਕੈਮਰੇ ਚ ਚੋਰ ਵੀ ਵੇਖ
ਹੂੰ ਅੱਛਾ, ਅੱਛਾ ਹੂੰ ਹਾਂ ਚਲੋ ਫਿਰ ਮੈਂ ਨਾ ਤੁਹਾਨੂੰ ਕਰਨੀ ਆ ਸਾਡੇ ਘਰ ਨਾ ਸ਼ਾਇਦ ਕੋਈ ਆਇਆ ਵੇ।
ਠੀਕ, ਠੀਕ ਹੈ ਜੀ, ਠੀਕ ਹੈ।
ਤੁਸੀਂ ਮੈਨੋ ਨਾ ਦੱਸ ਦੇਣਾ, ਫੇਰ ਠੀਕ ਏ।
ਸਹੀ ਹੈ, ਮੈਂ ਤੁਹਾਨੂੰ ਦੱਸਦਾਗੀ ਠੀਕ, ਠੀਕ ਹੈ ਸਤਿ ਸ੍ਰੀ ਅਕਾਲ।